ਹੈਲੋ।
ਹੈਲੋ।
ਹਾਂਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਏ? ਵਧੀਆ। ਵਧੀਆ, ਹੋਰ ਕੀ ਕਰਦੇ?
ਬਾਸ ਕੁਛ ਨੀ, ਸੈਰ ਕਰ ਰਹੇ ਸੀ। ਰੋਟੀ ਖਾਧੀ ਸੀ ਹੁਣੇ। ਤੁਸੀਂ ਦੱਸੋ ਹੋ ਗਿਆ ਡਿਨਰ?
ਅੱਛਾ, ਹਾਂਜੀ ਹੁਣੇ-ਹੁਣੇ ਹਟੇ ਆ, ਦੁੱਧ ਪੀਣ ਲਗੀ ਕਰਨ ਜਾਵਾਂਗੇ ਬਾਹਰ
ਹਾਂ, ਬਸ ਅਸੀਂ ਵੀ ਹੁਣ ਆਏ ਹੀ ਸੀਗੇ ਬਾਹਰ, ਮੈ ਕਿਹਾ ਕਾਫੀ ਟਾਈਮ ਹੋ ਲੱਗਿਆ ਤੁਹਾਡੇ ਨਾਲ ਗੱਲ ਨਹੀਂ ਹੋਈ, ਮੈਂ ਤੁਹਾਨੂੰ
ਅੱਛਾ-ਅੱਛਾ ਹਾਂਜੀ, ਮੈਂ ਸੋਚ ਰੀ ਮੈਂ ਕਿਹਾ ਕੋਲ ਕਰਾਂ, ਕਰਾਂਗੀ ਬਿਲਕੁਲ।
ਬਸ ਟਾਈਮ ਹੀ ਨਹੀਂ ਲੱਗਦਾ ਦੀਦੀ।
ਅੱਛਾ-ਅੱਛਾ, ਹਾਂ ਟਾਈਮ ਹੀ ਨਹੀ ਮਿਲਦਾ ਬੱਚਿਆਂ ਨਾਲੇ ਟਾਈਮ ਨਿਕਲ ਜਾਂਦਾ ਸਾਰਾ ਦਿਨ ਅ-ਅ।
ਜੀ-ਜੀ ਬਿਲਕੁਲ, ਇੱਕ ਤਾਂ ਨਾ ਇੰਨਾ ਟਾਈਮ ਤਾਂ ਹੋਰ ਕੰਮ ਕਾਰ ਕਰ ਦਿਲ ਲੰਘ ਜਾਂਦਾ ਏ, ਬੀ ਸਮਝ ਨਹੀਂ ਆਉਂਦਾ, ਟਾਈਮ ਗਿਆ ਕਿੱਥੇ ਐ?
ਹੋਰ ਟਾਈਮ ਦਾ ਪਤਾ ਨੀ ਲੱਗਦਾ, ਇੱਕ ਚੋਣ ਛੁੱਟਿਆ ਪਈ ਜਾ ਛੁੱਟਿਆ ਖਤਮ ਵੀ ਹੋ ਗਈਆਂ।
ਹਾਂਜੀ-ਹਾਂਜੀ, ਉਹ ਤਾਂ ਐਨੀ ਤਾਂ ਮਹਿੰਗਾਈ ਹੋ ਗਈ ਏ। ਤੇ ਸਮਝ ਨੀ ਆਉਂਦਾ ਕਿਹੜੀ ਚੀਜ਼ ਕਿਵੇਂ ਕਰੀਏ ਕਿਵੇਂ ਨਾ ਕਰੀਏ ਪਲੈਨ ਕਰ
ਹਾਂਜੀ, ਬਹੁਤ ਮਹਿੰਗਾਈ ਹੋ ਰੱਖੀ ਹੈ। ਸਾਡੇ ਇੱਥੇ ਤੇ ਡੀਜਲ ਮਹਿੰਗਾ ਹੋਇਦਾ, ਪੈਟਰੋਲ ਮਹਿੰਗਾ ਹੋਇਦਾ ਦਾ ਇੱਕ ਸੌ ਬਾਰ
ਹੂੰ! ਹਾਂਜੀ-ਹਾਂਜੀ, ਬਿਲਕੁਲ, ਤੇ ਮਹਿੰਗਾਈ ਤਾਂ ਦੇਖੋ ਤੁਸੀਂ ਆਪ ਹੋ, ਇੱਕ ਤਾਂ ਇੰਨੀ ਗਰਮੀ ਹੈ। ਹੁਣ ਏਸੀ, ਪੱਖੇ ਤੇ ਚੱਲਣਗੇ ਨਾ ਬਿੱਲ ਇੰਨੇ-ਇੰਨੇ ਬਿੱਲ ਆ ਜਾਂਦੇ ਨੇ।
ਹਾਂਜੀ-ਹਾਂਜੀ, ਆ ਧਹਾਈ ਬੋ
ਦਸ ਹਜ਼ਾਰ ਦੇ ਬਿੱਲ ਆਉਂਦੇ ਨੇ, ਉਸ ਤੋਂ ਬਾਅਦ ਤੁਸੀਂ ਸਿਲਡ ਟਰਾ ਦੇ ਰੇਟ ਦੇਖ ਲਓ, ਹਜ਼ਾਰ-ਹਜ਼ਾਰ ਰੁਪਏ ਦਾ ਇੱਕ ਸਿਲੰਡਰ ਮਿਲਦਾ ਪਿਆ ਜੇ, ਉਹ ਵੀ ਏਹ ਨੀ ਕਿ ਇੱਕ ਵਾਰ ਮਿਲਦਾ ਹੋਵੇ, ਜਿਵੇਂ ਦੇਖੋ ਤੁਸੀਂ ਮਹੀਨੇ ਬਾਅਦ ਇੱਕ ਮਿਲਦਾ ਜੇ ਸਿਲੰਡਰ। ਓਹੀ ਜਿਵੇਂ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਉਹਨੂੰ ਉਹ ਕੀ ਕਰੇ?
ਲਕੇ ਇੱਕ ਐਕਸਟ੍ਰਰਾ ਰੱਖਣਾ ਪੈਂਦਾ ਸਿਲੰਡਰ ਵੀ, ਲੋੜ ਪੈਣ ਤੇ ਪ੍ਰਿੰਟਰ ਯੂਜ਼ ਕਰ ਸਕਦੇ ਹਾਂ।
ਹਾਂਜੀ ਬਿਲਕੁਲ, ਇਹ ਤਾਂ ਹੈ ਹੀ ਦੇਖੋ ਚੀਜ਼ਾਂ ਦੇ ਰੇਟ ਐਡੇ ਵੱਧ ਗਏ ਨੇ, ਤੇ ਸਮਝ ਨਹੀਂ ਆਉਂਦਾ ਕਿਹੜੀ ਚੀਜ਼ ਕਿਵੇਂ ਕਰੀਏ, ਕਿਵੇਂ ਨਾ ਕਰੀਏ?
ਬੱਚਿਆਂ ਦੀ ਸਕੂਲ ਦੀ ਫੀਸ ਪਰ ਅਨੋਖਾ ਹੋਇਆ ਦਾ ਇੰਨਾ। ਸਕੂਲ ਦੀ ਫੀਸ ਵੀ ਕਾਲਜ ਦੀ ਇਸ ਵਿਨੇ ਆਏਗੇ
ਉਹੀ ਤੇ, ਇੱਕ ਤਾਂ ਕਮਾਈ ਇੰਨੀ ਆਉਂਦੀ ਨੀ ਪਈ ਤੇ ਫੀਸ ਇਨੀ ਵੱਧ ਜਾਂਦੀ ਹੈ ਕਿ
ਕਮਾਈ ਇੰਨਿਆਂ ਹੁੰਦੀਆਂ ਨੀ ਗਿਆਂ, ਫੀਸਾਂ ਇਨਿਆਂ ਹੋ ਜਾਂਦੀ ਹੈ।
ਹਾਂਜੀ। ਇਸ ਟਾਈਮ ਤੇ ਤਾਂ ਸਾਰੇ ਜੇ ਘਰ ਦੇ ਜੀਅ ਕਮਾਣ ਨਾ ਤਾਂ ਫ਼ਾਇਦਾ ਹੁੰਦਾ ਹੈ। ਇਸ ਕਮਾਈ ਦਾ ਹੁਣ ਨਹੀਂ ਤਾਂ ਇੱਕ ਜਾਣਾ ਕਮਾਵੇ ਤੇ ਸਾਰੇ ਖਾਣ ਉਹ ਵਾਲਾ ਸਿਸਟਮ ਨੀ ਹੈਗਾ।
ਹਾਂਜੀ, ਅੱਜ-ਕੱਲ੍ਹ ਤੇ ਟਾਈਮ ਏਦਾਂ ਹੋ ਗਿਆ
ਬਿਲਕੁਲ ਜੀ ਬਿਲਕੁਲ! ਹੁਣ ਅਸੀਂ ਵੀ ਪਹਿਲੇ ਪਹਿਲੇ, ਮੈਂ ਕਰਦੀ ਨੀ ਸੀ ਨਾ ਜੋਬ ਮੈਂ ਬੱਚੇ ਦੇਖਦੀ ਸੀ ਘਰ ਤੇ ਹੁਣ ਮੈਨੂੰ ਲੱਗ ਹੁਣ ਵਿੱਚ ਇੰਨਾ ਔਖਾ ਹੋ ਗਿਆ ਸੀਗਾ। ਕਰੋਨਾ ਤੋਂ ਬਾਅਦ ਵੀ ਹੁਣ ਫੇਿਰ ਮੈਂ ਤਾਂ ਕੰਮ ਸ਼ੁਰੂ ਕੀਤਾ ਆਪਣਾ ਦੁਬਾਰਾ ਤੋਂ ਜੋਬ ਜੁਇਨ ਕੀਤੀ ਮੈਂ। ਹੁਣ ਹੁੰਦਾ ਥੋੜਾ ਕੰਮ ਠੀਕ-ਠਾਕ।
ਮੈਂ ਸੇਲ ਚ, ਚ ਹੈਗੀ ਹਾਜੀ।
ਅੱਛਾ, ਹੋਰ ਤੁਹਾਡੇ ਹਸਬੈਂਡ ਕੀ ਕਰਦੇ ਨੇ?
ਇਹ ਬੈਂਕ ਚ ਹੈਗੇ ਨੇ ਇਹਨਾਂ ਦੀ ਬੈਂਕ ਚ ਜੋਬ ਹੈਗੀ ਹੈ। ਹਾਂਜੀ-ਹਾਂਜੀ, ਪਰ ਉਹ ਫੇਰ ਉਹੀ ਗੱਲ ਹੈ ਨਾ ਪਰ ਬੱਚੇ ਅੱਜ ਹੁਣ ਜਿਵੇਂ ਘਰਦਾ ਜਿਵੇਂ ਸਾਡੀ ਘਰ ਦੀ ਕਿਸ਼ਤ ਜਾਂਦੀ ਹੈ, ਤੇ ਉਸ ਤੋਂ ਬਾਅਦ ਬੱਚਿਆਂ ਦੀ ਫੀਸ ਹੋ ਗਈ ਘਰ ਦੇ ਖਰਚੇ ਰਾਸ਼ਨ ਪਾਣੀ ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ ਤੇ ਸਿਲੰਡਰ ਵਗੈਰਾ ਇਨੇ ਚ ਘਰੇ ਚ ਇਹੀ ਹੁੰਦਾ ਫਿਰ ਬਾਕੀ ਸਾਡੇ ਖਰਚੇ ਨਹੀਂ ਪੂਰੇ ਹੁੰਦੇ। ਤੇ ਉਸ ਤੇ ਫੇਰ ਮੈਂ ਵੀ ਕਰਦੀ ਹਾਂ ਕਿਉਂਕਿ ਬੱਚੇ ਵੀ ਦੇਖੋ ਫਿਰ ਟਿਊਸ਼ਨਾਂ ਤੇ ਜਾਂਦੇ ਨੇ, ਉਹਨਾਂ ਦੇ ਵੀ ਪੈਸੇ ਤੇ ਉਥੇ ਸਮਾਨ ਉਹਨਾਂ ਨੂੰ ਵੱਧ ਤੋਂ ਵੱਧ ਲੱਗਦਾ ਹੈ, ਜਿਹੜੇ ਚੀਜ਼ਾਂ ਪ੍ਰੋਜੈਕਟ ਮੋਡਲ ਦੇਖ ਲੋ, ਪੰਜ-ਪੰਜ, ਛੇ- ਛੇ ਹਜ਼ਾਰ ਇਹਨਾਂ ਦੇ ਪ੍ਰੋਜੈਕਟਾਂ ਤਾਂ ਲੱਗ ਗਏ ਨੇ ਇਸ ਵਾਰ ਗਰਮੀ ਵਿੱਚ ਕਦੇ ਕੁਛ ਲਿਆਓ ਕਦੇ ਗਲਿਊ ਲਿਆਓ ਕਦੇ ਥਰਮਾ ਉਹ ਲਿਆਓ ਤੇ ਕਦੇ ਚਾਰਟ ਲਿਆਓ ਕੁਛ ਨਾ ਕੁੱਛ ਖਤਮ ਹੀ ਹੁੰਦਾ ਰਹਿੰਦਾ।
ਹਾਂਜੀ-ਹਾਂਜੀ, ਉਹ ਤਾਂ ਹੈ ਹੀ ਬਹੁਤ ਖਰਚੇ ਹੁੰਦੇਆ ਮੈਂ ਮੇਰੇ ਬੱਚੇ ਪੜ੍ਹਦੇ ਨਾ ਸਕੂਲੇ ਉਹ ਵੀ ਬਹੁਤ ਫੀਸ ਹੈਗੀ ਇੱਕ ਮਹੀਨੇ ਇੱਕ ਮਹੀਨੇ ਦੀ ਪੱਚੀ ਹਜ਼ਾਰ ਰਪਏ ਪ੍ਰਜੈਕਟ ਦੇ ਇਹ ਪ੍ਰੋਜੈਕਟ ਦੇ ਰ ਫੰਕਸ਼ਨ ਵਗੈਰਾ ਕੋਈ ਫੰਕ ਫੰਸ਼ਨ ਹੁੰਦਾ ਨਾ ਤਾਂ ਵੀ ਪਸੇ ਦੈਂਦੇ ਨੇ ਵੀ ਬੱਚੇ ਫੰਕਸ਼ਨ ਕਰਨ ਵਸਤੇ
ਹਾਂਜੀ-ਹਾਂਜੀ ਤਾਂ ਸਾਡੇ ਬੱਚਿਆਂ ਦੇ ਵੀ ਸਕੂਲ ਆਲੇ ਮੰਗਦੇ ਨੇ ਕੋ ਜਿਵੇਂ ਖੁੱਦ ਡਾਂਸ ਕਰਵਾਣਗੇ ਤੇ ਪੈਸੇ ਕੋਸਟਿਊਮ ਸਾਡੇ ਤੋਂ ਲੈਣਗੇ ਤੇ ਕਹਿੰਦੇ ਨੇ ਵੀ ਆਪਾਂ ਰਫਰੈਸ਼ਮੈਂਟ ਦੇਵਾਂਗੇ ਰਿਫਰੈਸ਼ਮੈਂਟ ਚ ਇੱਕ ਸਮੋਸਾ ਤੇ ਇੱਕ ਫਰੂਟੀ ਦਿੰਦੇ ਨੇ ਉਹ
ਹਾਂਜੀ-ਹਾਂਜੀ, ਪੈਸੇ-ਪੈਸੇ ਅਠ ਲੈਂਦੇ ਨੇ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ। ਇੱਕ ਤਾਂ ਸਮਝ ਹੀ ਨੀ ਆਉਂਦੀ ਨਾ ਇੰਨਾ ਕੋਈ ਉਹ ਇਹ ਵੀ ਨੀ ਹੈਗਾ ਕਿ ਹਾਂ ਬਹੁਤ ਵਧੀਆ ਪੜ੍ਹਾਈ ਵੀ ਹੋਵੇ ਪੜ੍ਹਾਈ ਵੀ ਐਵੇਂ ਦੀ ਹੁੰਦੀ ਹੈ, ਬੱਚਿਆਂ ਤੇ ਧਿਆਨ ਨੀ ਹੁੰਦਾ। ਸਾਰਾ ਕੰਮ ਤੇ ਘਰ ਆ ਕੇ ਮੈਨੂੰ ਕਰਾਉਣਾ ਪੈਂਦਾ ਹੈਗਾ
ਹਾਂਜੀ ਧਿਆਨ ਤੋਂ ਧਿਆਨ ਤੋਂ ਪੇਰੈਂਟਸ ਨੇ, ਮਾਤਾ ਪਿਤਾ ਰੱਸਦੇ ਨੇ
ਬਿਲਕੁਲ-ਬਿਲਕੁਲ! ਪਰ ਇਹਨੀ- ਇਹਨੀ ਵੀਸਾ ਲੈ ਲੈਂਦੇ ਨੇ। ਉਤੋਂ ਫੇਰ ਹੋਰ
ਹਾਂਜੀ, ਸਕੂਲ ਤਾਂ ਬਸ ਕੰਮ ਕਰਾਇਆ ਛੁੱਟੀ ਬਾਕੀ ਘਰ ਦੇ ਮਾਂ ਬਾਪ ਦੀ ਜਿੰਮੇਦਾਰੀ ਬੱਚੇ ਨੂੰ ਕੰਮ ਕਰਵਾਉਣਾ ਕਿ ਨਹੀਂ ਕਰਵਾਣਾ ਪੁੱਚਨ ਕਾਮ ਨੇ ਕਿਹਾ।
ਨਹੀਂ ਹੋਈ। ਤੇ ਮੈਂ ਹੁਣ ਮੇਰਾ ਨਾ ਬੇਟਾ ਜਿਹੜਾ ਬਿਮਾਰ ਸੀ ਤੇ ਥੋੜੇ ਦਿਨ ਤੇ ਹਫ਼ਤ ਸਕੂਲ ਨ ਤੇ ਪਿੱਛੋਂ ਮੈਡਮ ਨੇ ਇਹਨੂੰ ਇੱਕ ਚੈਪ ਮੈ ਦਾ ਕਰਾ ਦਿੱਤਾ ਹੋਏਗਾ ਤੇ ਇਹਨੇ ਮੈਡਮ ਨੂੰ ਪੁੱਛ ਲਿਆ। ਕਿ ਮੈਡਮ ਮੈਂ ਤਾਂ ਮੈਨੂੰ ਸਮਝ ਨੀ ਆ ਆਦਾ ਤੇ ਮੈਂ ਛੁੱਟੀ ਤੇ ਸੀਗਾ ਮੈਨੂੰ ਸਮਝਾ ਦੋ ਉਹ ਕਹਿੰਦੀ, ਮੈਂ ਨਹੀਂ ਸਮਝਾਣਾ ਵੀ ਮੈਂ ਕਿੰਨੀ-ਕਿੰਨੀ ਵਾਰ ਸਮਝਾਵਾਂਗੀ। ਵੀ ਮੈਂ ਇੱਕ ਵਾਰ ਸਮਝਾ ਚੁੱਕਿਆ ਜਿੰਨੇ ਸਮਝਣਾ ਆਪਣੇ ਘਰ ਉਹ ਸਮਝ ਕੇ ਆਵੇ, ਹੁਣ, ਦੇਖੋ ਐਵੇਂ ਜੇ ਅਗਰ ਲਾਗੂ ਕਰਦੇ ਨੇ।
ਹਾਂਜੀ, ਆ ਤੇ ਬ ਗਲਤ ਐ ਨਾ ਬ ਬੱਚੇ ਨੇ ਬੱਚਾ ਬਿਮਾਰ ਸੀ ਨਾ ਆਇਆ ਤੁਸੀਂ ਸਕੂਲ ਦ ਕੱਲੇ ਬੱਚੇ ਨੂੰ ਸਮਝਾ ਸਕਦੀ ਆ।
ਹਾਂਜੀ,
ਸੋਚਦੇ ਨੀ ਹੈਗੇ ਮੈਂ ਮੈਡਮਾਂ ਵੀ ਆ ਕੰਮ ਕਰਾ ਦੀ ਹੈ। ਬਸ ਉਹ ਕਿਸ ਤਰਾ ਲੈਣੀ ਹੁੰਦੀ ਆਪਣੀ
ਬਿਲਕੁਲ, ਇਹੀ ਤਾਂ ਗੱਲ ਹੁੰਦੀ ਹੁਣ ਤੁਸੀਂ ਦੱਸੋ। ਉਹ ਅਸੀਂ ਕਿੰਨਾ ਕੁ ਮਿਹਨਤ ਕਰੀਏ, ਅਸੀਂ ਹੁਣ ਜੋਬ ਵੀ ਕਰੀਏ ਬੱਚਿਆਂ ਨੂੰ ਵੀ ਪੜ੍ਹਾਈਏ ਘਰ ਦਾ ਵੀ ਕੰਮ ਕਰੀਏ ਇੰਨਾ ਥੋੜ੍ਹੀ ਨਾ ਹੁੰਦਾ ਹੈਗਾ
ਹਾਂਜੀ ਸਹੀ ਗੱਲ ਹੈ।
ਉਸ ਤੋਂ ਬਾਅਦ ਐਵੇਂ-ਐਵੇਂ ਦੇ ਪ੍ਰੋਜੈਕਟ ਬਣਵਾ ਲੈਂਦੇ ਨੇ ਜਿਹਦਾ ਕੋਈ ਫਾਇਦਾ ਨੀ ਹੈ ਦੱਸੋ? ਫੇਰ ਉਹ ਬਾਅਦ ਚੋਂ ਕਬਾੜ ਚ ਸੱਟ ਦਿੰਦੇ ਆ
ਹਾਂਜੀ, ਆ ਤਾਂ ਹੈ ਹੀ ਹੈ ਬੱਚੇ ਪੈਸਾ ਲਾਉਂਦਾ ਮਿਹਨਤ ਵੀ ਕਰਦਾ ਬਣਾ ਦੇ ਪ੍ਰੋਜੈਕਟ ਬਸ ਨੰਬਰ ਦੇਣੇ ਹੁੰਦੇ ਆ ਇਹਨਾਂ ਨੇ ਬਾਅਦ ਪ੍ਰੋਜੈਕਟ ਫ
ਹੂੰ, ਉਲਟਾ ਹੋਮਵਰਕ ਤੇ ਐਦਾ ਦੇ ਹੁੰਦੇ ਨੇ, ਜੋ ਬੱਚੇ ਖੁਦ ਕਰਦੇ ਵੀ ਨਹੀਂ ਨੇ।
ਹਾਂਜੀ, ਖੁਦ ਕਰਦੇ ਹਾਂਜੀ ਆ ਤੇ ਮਾਵਾਂ ਹੀ ਕਰਦੀਆਂ। ਬੱਚੇ ਬਸ ਕੀ ਕਰ ਰ ਬੱਚੇ ਕੋਲ ਜਿੰਨਾ ਕੰਮ ਹੋਗਾ ਬੱਚਾ ਓਨਾ ਕੰਮ ਕਰੇਗਾ ਨਾ।
ਹਾਂਜੀ।
ਹਾਂਜੀ।
ਬੱਚੇ ਉੱਪਰ ਇੰਨਾ ਬਟਰ ਹਾਂਜੀ-ਹਾਂਜੀ,